ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੇ ਹਾਂਜੀ ਵਧੀਆ ਤੁਸੀ ਸੁਣਾਓ ਹਾਂਜੀ -ਹਾਂਜੀ ਬਸ ਵਧੀਆ ਠੀਕ ਠਾਕ
ਹਾਂਜੀ ਹੋਰ ਕੀ ਕਰਦੇ ਸੀ
ਹਾਂਜੀ ਬਸ ਬੈਠੇ ਬੱਚਿਆਂ ਦੇ ਨਾਲ ਹੀ ਲੱਗੇ ਹੋਏ ਜੇ
ਅੱਛਾ ਜੀ ਬ ਹਾਂ ਘੁੰਮਣ ਨੀ ਗਏ ਕਿਤੇ
ਗਏ ਸੀ ਗਰਮੀ ਬਹੁਤ ਜ਼ਿਆਦਾ ਸੀ ਵਾਪਿਸ ਆ ਗਏ ਸੀ
ਅੱਛਾ ਜੀ ਕੀ ਕਰਦੇ ਪਏ ਬੱਚੇ
ਬੱਚੇ ਬੈਡਮਿੰਟਨ ਵਗੈਰਾ ਖੇਡਣ ਦੇ ਸੀ ਰੌਲਾ ਪਾਉਣ ਤੇ ਬਸ ਇਹੋ ਕੰਮ ਇਹਨਾਂ ਨੂੰ
ਹਾਂ ਚਲੋ ਛੁੱਟੀਆਂ ਆਹੀ ਫੇਰ ਪੜ੍ਹਨਾ ਹੀ ਆ ਸਾਰਾ ਸਾਲ ਉਹਨਾ ਨੇ ਸਕੂਲਾਂ ਨੂੰ ਹੀ ਜਾਣਾ ਹੈ
ਹਾਂਜੀ ਹਾਂਜੀ
ਹਾਂਜੀ ਆਹੀ ਤਾਂ ਦਿਨ ਮਿਲੇ ਉਹਨਾਂ ਨੂੰ
ਹਾਂਜੀ ਇੱਕ ਤਾਂ ਚਲੋ ਛੁੱਟੀਆਂ ਤਾਂ ਮਿਲ ਹੀ ਜਾਂਦੇ ਬਟ ਸਟੱਡੀ ਤਾਂ ਇਹਨਾਂ ਨੇ ਕਰਨੀ ਨੀ ਹੁੰਦੀ ਉਹ ਵੀ ਮਾਂ ਪਿਓ ਦੇ ਸਿਰ ਦੇ ਉੱਤੇ ਹੋ ਜਾਂਦੀ ਆ ਹੋ ਇਹਨਾਂ ਦਾ ਮਿਲਿਆ ਹੁੰਦਾ ਘਰ ਹਹ ਕੰਮ ਵੀ ਘਰ ਦਾ ਕਰੋ ਫਿਰ ਬੱਚਿਆਂ ਨੂੰ ਵੀ ਧਿਆਨ ਰੱਖੋ ਰੋਟੀ ਪਾਣੀ ਸਭ ਨੂੰ ਆਇਆ ਗਿਆ ਵੀ ਖਵਾਓ ਸਭ ਕੁੱਛ ਸਾਂਭੋ ਤੇ ਸਕੂਲ ਦੇ ਵੀ ਕੰਮ ਕਰੋ ਛੁੱਟੀਆਂ ਦੇ ਪ੍ਰੋਜੈਕਟ ਨਾਲ ਮਿਲੇ ਹੁੰਦੇ ਆ ਤੇ ਹੈਂਡਲ ਸਾਨੂੰ ਕਰਨੇ ਪੈਂਦੇ ਨੇ
ਹਾਂ ਤੁਸੀਂ ਟਿਊਸ਼ਨ ਵਗੈਰਾ ਨਹੀਂ ਲਗਾਏ
ਲਗਾਏ ਸੀ ਉਹਦੇ ਟੀਚਰ ਨੇ ਵੀ ਇਹਨਾਂ ਦੇ ਬੱਚਿਆਂ ਦੇ ਟੀਚਰ ਨੇ ਵੀ ਛੁੱਟੀਆਂ ਪਾ ਦਿੱਤੀਆਂ ਕਹਿੰਦੇ ਅਸੀਂ ਵੀ ਜਾਣਾ ਹੈ ਕਿਤੇ ਘੁੰਮਣ ਇੱਕ ਮਹੀਨੇ ਐਰ ਕੇ ਸਾਨੂੰ ਵੀ ਫ੍ਰਰੀ ਕਰਦੋ ਤੂੰ ਹੋਰ ਕਿਸੇ ਪਾ ਨਹੀਂ ਸਕਦੇ ਕਿਤੇ ਹੋਰ ਕਿਉਂਕਿ ਨਹੀਂ ਕੋਈ ਚੱਜ ਨਾਲ ਟ ਕਰਦਾ ਜਿਸ ਤਰ੍ਹਾਂ ਬੱਚਾ ਬਿਲਕੁਲ ਹੁੰਦਾ ਨਾ ਫੇਿਰ ਉਹਦੇ ਕੋਲ ਹੀ ਹੁੰਦਾ ਵਾ
ਹਾਂਜੀ ਹਾਂਜੀ ਯਕੀਨ ਬਣ ਜਾਂਦਾ ਨਾ ਫਿਰ
ਹਾਂਜੀ ਹਾਂਜੀ ਤੇ ਜਿ ਹੋ ਜਾਂਦਾ ਜ ਹਾਂ ਬਈ ਕਿੋ ਬੱਚਾ ਚੱਜ ਕੋਲ ਚੱਜ ਦਾ ਪੜ੍ਹਨ ਡਿਆ
ਹਾਂ ਸਹੀ ਗੱਲ ਆ।
ਹਾਂਜੀ ਹੋਰ ਸੁਣਾਓ
ਹੋਰ ਵਧੀਆ
ਹਾਂਜੀ ਠੀਕ ਹੈ ਤੁਸੀਂ ਸੁਣਾਓ ਹੋਰ ਕੀ ਕਰਨ ਡ ਤੁਸੀਂ
ਅਸੀਂ ਬਸ ਬੈਠੇ ਦੁਪਹਿਰਾ ਖਾ ਕੇ ਹਟੇ ਹਾਂ
ਅੱਛਾ ਠੀਕ ਆ ਹੋਰ। ਆ ਹਾਂਜੀ
ਤੁਸੀਂ ਜਿੱਦਾਂ ਕੰਮ ਕਰਦੇ ਹ ਹਨਾ ਹਾਂਜੀ
ਤੁਸੀਂ ਘੁੰਮਣ ਵਗੈਰਾ ਨੀ ਗਏ ਕਿਤੇ ਵੀ
ਨਹੀਂ ਨਹੀਂ ਮੈਂ ਹਜੇ ਜਾਣਾ
ਅੱਛਾ ਠੀਕ ਹੈ ਕਿੱਥੇ ਜਾਣਾ ਜ ਤੁਸੀਸੀਂ ਅੱਛਾ ਅੱਛਾ ਭੂਆ ਜੀ ਕੋਲ ਆਪਣੇ ਜਾਣਾ
ਅੱ
ਠੀਕ ਏ ਹਾਂਜੀ ਇਹ
ਹ
ਕਵਾ ਰਹੇ ਹੋ। ਘ ਹੁੰ ਮੈਂ ਕਿਹਾ ਜਦੋਂ ਮੈਰਿਜ ਨਾ ਹੋਈ ਕਿਸੇ ਦੀ ਇਹੋ ਹੁੰਦਾ ਨਾਨਕਿਆਂ ਘਰ ਚੱਲ ਜਾਈਏ ਜਾਂ ਦਾਦਕਿਆਂ ਦੇ ਤੇ ਹੋਰ ਸੁ
ਹਾਂ ਮੈ ਮੈਰਿਡ ਨੂੰ ਇਹੀ ਹੁੰਦਾ ਵੀ ਚਲੋ। ਪ ਕੇ ਜਾਈਏ।
ਹਾਂਜੀ ਸਾਡੇ ਵਰਗਿਆਂ ਨੂੰ ਟਵੇ ਟਾਈਮ ਮਿਲ ਮਿਲਣ ਡ ਆ ਅਛ
ਹਾਂ ਉਹੀ ਗੱਲ ਕਰਦੀ ਸੀ ਮੈਂ ਕਿਹਾ ਬੱਚਿਆਂ ਨੂੰ ਛੁੱਟੀਆਂ ਆਉਂਦੀਆਂ ਨਾ ਸਾਰੇ ਛੁੱਟੀਆਂ ਹੋ ਜਾਂਦੀਆਂ ਪਰ ਮੰਮੀਆਂ ਨੂੰ ਛੁੱਟੀੀਆਂ ਨ ਹੁੰਦੀਆਂ ਉਹਨਾਂ ਨੇ ਵਿਚਾਰੀਆਂ ਨੇ ਕੰਮ ਕਰਨਾ ਹੀ ਹੁੰਦਾ ਹੈ।
ਹਾਂਜੀ ਉਹ ਕਹਿੰਦੇ ਮੰਮੀਆਂ ਨੂੰ ਛੁੱਟੀਆਂ ਨੀ ਮਿਲਦੀਆਂ ਬੱਚਿਆਂ ਨੂੰ ਮਿਲ ਗ ਉਹ ਨੀ ਮਿਲੀਆਂ ਇਨਾ ਕਰਕੇ ਕਿਤੇ ਵੀ ਨਿਕਲਿਆ ਹਾਂਜੀ ਸਹੀ ਗੱਲ ਏ ਵਧਿਆ ਹੋਇਆ ਏ ਹਲੇ ਵੀ ਕੰਮ ਮੇਰੀ ਨਣਾਨ੍ਹਾਂ ਆਈਆਂ ਹੋਈਆਂ ਨੇ ਨਾਲ ਬੱਚੇ ਆਏ ਹੋਏ ਨੇ।
ਹਾਂ ਉਹ ਵੀ ਛੁੱਟੀਆਂ ਕੱਟਣ ਆਏ ਹੋਣੇ ਨਾ ਤੁਹਾਡੇ ਕੋਲ ਆਪਣੇ
ਮਾਂਜੀ।
ਬੁਆ ਦੇ ਆਈ ਹੋਈ
ਹਾਂਜੀ, ਹਲੇ ਤਾਂ ਓ ਮੇਰੇ ਕੋਲ ਆਏ ਨੇ ਹਜੇ ਜਦੋਂ ਸਾਡਾ ਟਾਈਮ ਮੁੱਕ ਜਾਂਦਾ ਉਦੋ ਛੁੱਟੀਆਂ ਮੁੱਕ ਜਾਣੀਆਂ।
ਸਈ ਗੱਲ ਆ ਹਾਂ ਕਿੰਨੇ ਦਿਨਾਂ ਲਈ ਆਏ ਏਹ?
ਕੰਪਨੀ ਇਹ ਤਾਂ ਦੇਖ।
ਅੱਛਾ ਜੀ ਚਲੋ।
ਹਮ।
ਹਾਂਜੀ।
ਰੋਟੀ, ਪਾਣੀ ਖਾ ਲਿਆ।
ਰ ਹਾਂਜੀ ਮੈਨੂੰ ਇਹ ਦੱਸੋ ਤੁਹਾਨੂੰ ਕਿਹੜੀ ਸਬਜ਼ੀ ਪਸਦ ਆ।
ਮੈਨੂੰ ਕੜੀ ਚਾਵਲ ਪਸੰਦ ਜਾਦੇ।
ਅੱਛਾ। ਕੜੀ ਚੌਲ ਪਸੰਦ ਆ। ਹਾਂ, ਅਸੀ ਅਜੇ ਰਾਤੀ ਖਾ ਕੇ ਹਟੇ ਰਜਮਾਂ ਚੌਲ।
ਠੀਕ ਐ ਵਧੀਆ ਸਗੋਂ। ਅੱਜ ਕੱਲ੍ਹ ਸਬਜ਼ੀਆਂ ਚ ਕੁੱਛ ਹੈ ਵੀ ਨੀ ਐ ਬਾਜ਼ਾਰ ਜਾਓ ਸਬਜ਼ੀ ਲੈਣ ਘੀਆ, ਤੋਰੀ ਕੱਦੂ ਟੀਂਡੇ, ਭਿੰਡੀ ਬਸ। ਇਸ ਤੋਂ ਇਲਾਵਾ ਹੋਰ ਕੁਛ ਦਿਖਦਾ ਈ ਨੀ। ਸਬਜੀ ਬੰਦਾ ਬਣਾਵੇ ਕਿ ਇੱਕ ਇੱਕ ਦਿਨ ਛੱਡ ਕੇ ਵੀ ਉਹ ਚੀਜ਼ਾਂ ਸੁੱਕੀਆਂ ਸਬਜ਼ੀਆਂ ਤੇ ਵੈਸੇ ਈ ਖਾਣ ਨੂੰ ਜੀ ਕਰਦਾ ਹੀ ਨੀ ਆ।
ਸਹੀ ਗੱਲ ਰਾਤ ਨੂੰ ਤਾਂ ਬਿਲਕੁਲ ਨਹੀਂ ਖਾ ਹੁੰਦੀਆਂ ਸੁੱਕੀਆਂ ਸਬਜ਼ੀਆਂ।
ਇੱਕ ਤੇ ਗਰਮੀ ਬੌਤ ਏ ਨਾ। ਕਰਕੇ ਵੀ ਨੀ
ਸਹੀ ਗੱਲ ਆ, ਹਾਂ ਬਿਲਕੁਲ।
ਗਰਮੀਆਂ ਕਰਕੇ ਜੀਅ ਨਹੀਂ ਕਰਦਾ ਕੁਛ ਵੀ ਪਾਣੀ ਪੀ ਪੀ ਕੇ ਬਸ ਪਿਆਸ ਲੱਗੀ ਨੀ ਪਾਣੀ ਪੀ ਪੀ ਕੇ ਬਸ ਪੇਟ ਜਿਹਾ ਫੁੱਲ ਹੋਈ ਜਾਂਦਾ ਹੋਰ ਨੀ। ਹੁਣ ਤਾਂ ਅੱਜ ਕਲ ਵੈ ਸ਼ਬੀਲ ਲੱਗੀਆਂ ਕੋਈ ਬਾ ਬਾਜ਼ਾਰ ਜਾਓ ਤੇ ਵੈ ਹੀ ਸ਼ਬੀਲਾਂ ਲੱਗੀ।
ਹਾਂ, ਮੈਂ ਵੀ ਇਹੀ ਕਹਿਣ ਲੱਗੀ ਸੀਗੀ ਅੱਜ ਕੱਲ੍ਹ ਤਾਂ ਵੈਸੇ ਛਪੀਲਾਂ ਲੱਗੀਆਂ। ਕਾਲੇ ਚਨੇ ਲੱਗੇ ਹੋਏ ਆ।
ਹਾਂਜੀ।
ਹਮ।
ਹਾਂਜੀ, ਪ੍ਰਸ਼ਾਦ ਵਗੈਰਾ ਨਾਲ ਮਿਲ ਜਾਂਦਾ ਬਜ਼ਾਰ ਜਾਓ ਜਦ ਦੇਂਦੇ ਉਹ। ਫੇ ਵੀ ਖਾ ਪੀ ਲਈਦਾ ਐਕਟਿਵਾ ਤੇ ਲੰਘਦੇ ਤੁਰਦੇ ਫਿਰਦੇ। ਲੰਗਰ ਹੁਣ ਵੈਸੇ ਇੰਨੇ ਮੁਕ ਲੈਂਦੇ ਨੇ। ਇਨਾ ਦੇ ਏ ਵੀ ਮੌਜ ਆ ਆਪਣੇ ਪੰਜਾਬ ਚ ਹੀ ਹੈਗੀ ਤੇ ਹੋਰ ਨੀ ਹੈਗੀ। ਲੰਗਰ ਵਿੱਚ ਤੁਹਾਡਾ ਪੰਜਾਬ ਵੀ ਪੁਲ੍ਹੇ ਨੰਬਰ ਤੇ ਆ।
ਹੋਰ, ਸਈ ਗੱਲ ਆ।
ਠੀਕ ਹੈ ਮੈਂ ਉਹ ਕਹਿਨੀ ਕਿ ਲੰਗਰ ਲਾਉਣ ਚ ਸਾਡਾ ਸਿਰਫ ਪੰਜਾਬ ਹੀ ਅੱਗੇ ਹੈਗਾ।
ਹਾਂਜੀ ਏ ਤਾਂ ਹੈ ਈ ਏ ਤਾਂ ਹਰ ਕੋਈ ਕਹਿੰਦਾ ਆ ਹੈ ਵੀ।
ਹਾਂ ਹਾਂਜੀ ਚੁੱਕ ਤੇ ਹੈ ਵੀ ਨੀ ਏ, ਏ ਚੀਜ਼ ਹੈਗੀ ਵੀ ਨੀ ਏ।
ਹੂੰ
ਹੋਰ ਤੁਸੀਂ ਸੁਣਾਓ ਕੀ ਬਣਾਇਆ ਸੀਗਾ ਅੱਜ ਤੁਸੀਂ ਵੀ ਖਾਣ ਪੀਣ ਚ।
ਅਸੀਂ ਅੱਜ ਵਾਲੇ ਸ਼ ਤੜਕਾ ਲਗਾ ਕੇ।
ਹਾਂਜੀ ਹ।
ਹ ਖਣਾ। ਬਾਚੀ ਹੱਸਦੇਖਣ ਮ ਕਹਿਣਾਗੇ।
ਹਮ।
ਹਾਂਜੀ ਰਾਤ ਦੀ ਤਿਆਰੀ ਆ ਤੁਹਾਡੀ।
ਕੋ ਹੋਣ। ਪਾਣੀ ਬਣਾ ਕੇ ਤੇ ਰਾਤ ਦਾ ਟ ਪੈ ਰਾਤੀ ਕੀ ਖਾਈਏ।
ਹਾਂਜੀ ਤੇ ਉਹ। ਆਪ ਆਪਣਾ ਸੋਚ ਸੋਚਣਾ ਜਿਆਦਾ ਔਖਾ ਬਣਾਉਣ ਨਾਲੋਂ ਵੀ ਕੀ ਬਣਾਉਣਾ ਆ।
ਹਾਂ ਸਹੀ ਗੱਲ ਹੈ ਤੇ।
ਹਮ।
ਜਿਆਦਾ ਟੱਫ ਹੋ ਜਾਂਦਾ ਦੇ।
ਹਾਂਜੀ।
ਹ ਰਾਤ ਨੂੰ ਹੋਣ ਬਹਿ ਸਾਡੇ ਵਗੇ। ਉਹ ਨੇ ਸੋਚੀ ਹੋਣਾ ਕੀ- ਕੀ ਬਣਾਈਏ ਤੇ ਕੀ ਨਾ ਬਣਾਈਏ। ਹੁਣ ਮੈਨੂੰ ਹੁਣ ਟੈਸ਼ਨ ਪਈ ਹੁਣ ਅੱਜ ਦਾਲ ਬਣਾਈ ਗਈ ਵਿਚਾਰੋਂ। ਲੈ ਕੇ ਆ ਗਏ ਅਸੀਂ ਤੰਦੂਰੀ ਠੀਕ ਹੈ। ਚੇ ਨ ਲੈਣਦਾ ਉਹਨਾਂ ਦਾ ਰੋਟੀ ਪਾਣੀ ਖਾ ਲਿਆ ਤੇ ਹੁਣ ਅੱਜ ਸਵੇਰੇ ਦਾਲ ਬਣਾ ਲਿਆ। ਮਸਾਂ ਹੁਣ ਰਾਤ ਤਾਂ ਹੈਗਾ ਕਿ ਰਾਤੀ ਕੀ ਬਣਾ ਕੇ ਖਵਾਈਏ ਸਾਰਿਆਂ ਨੂੰ ਇੱਕ ਗੈਸਟ। ਚਾਹੇ ਉਹ ਨਾ ਉਹ ਤਾਂ ਜ਼ਿਆਦਾ ਹੁੰਦਾ ਵਾ।
ਹਾਂ ਜ਼ਿਆਦਾ ਹੁੰਦਾ ਸਹੀ ਗੱਲ ਆ। ਹਮ ਹਾਂਜੀ।
ਹੋਰ ਸੁਣਾਓ ਤੁਹਾਡੀ ਸਟਡੀ ਵਗੈਰਾ ਕੰਪਲੀਟ ਹੋ ਗਈ।
ੰ ਸਟਡੀ ਕਰਦੀ ਵੀ ਛੁੱਟੀਆਂ ਹੋਈਆਂ ਹੁਣ ਘਰ ਗਏ।
ਕੀ ਕਰਦੇ ਪਏ ਹੋ ਤੁਸੀਂ।
ਮੈਂ ਪੈਕਿੰਗ ਕੀਤੀ।
ਅੱਛਾ ਸੈਕ ਠੀਕ ਹੈ।
ਹਾਂਜੀ। ਬਸ ਅਸੀਂ ਵੀ ਛੁੱਟੀ ਮੈਂ ਕਿਹਾ ਚਲੋ ਕੰਮ ਕੁਮ ਕਰ ਲਈ‌ ਕੋਈ।
ਹਾਂਜੀ। ਠੀਕ ਹੋਰ ਚਲੋ ਫੇਰ ਕਿਤੇ ਹੋ। ਚੱਲ।
ਹਾਂਜੀ।
ਮੈਂ ਕਿਹਾ ਕਿਤੇ ਘਰਦਿਆਂ ਨਾਲ ਕਿਤੇ ਹੋਰ ਠੰਡੀ ਜਗ੍ਹਾ ਤੇ ਘੁੰਮਣ ਫਿਰਨ ਚਲੇ ਜਾਣਾ ਸੀ।
ਕਿੱਥੇ ਘਰਦੇ ਤਾਂ ਮੰਨਣ ਘਰਦਿਆਂ ਨੂੰ ਘਰਦੇ ਕੰਮ ਹੀ ਬਹੁਤ ਆ।
ਸਹੀ ਗੱਲ ਆ ਘਰ ਦੇ। ਇੱਧਰ ਸਾਡੇ ਬੰਦਿਆਂ ਸ ਨੂੰ ਕਹਿੰਦੇ ਅਸੀਂ ਤੁਰਦੀਆਂ ਨਾਲ। ਕਿ ਸਾਡਾ ਘਰ ਦਾ ਕੰਮ ਹੀ ਨੀ ਪੂਰਾ ਹੋਣ ਦਿਆ। ਉਹ ਕਹਿਣ ਅਸੀਂ ਬਾਹਰ ਦੇ ਕੰਮ ਛੱਡ ਕੇ ਤੁਹਾਡ ਜਾਨ ਨੂੰ ਤਿਆਰ ਹੈ ਤੇ ਤੁਸੀਂ ਆਪਣੇ ਘਰ ਦੇ। ਕਬ ਨੀ ਛੱਡਦੀਆਂ।
ਉਹੀ ਤਾਂ ਗੱਲ ਆ ਛੱਡ ਹੀ ਨਹੀਂ ਹੁੰਦੇ ਉਹ ਵੀ ਬਚਾਰੀਆਂ ਕੀ ਕਰਨ ਹਨਾ।
ਹਮ ਅੱਜ ਕੱਲ੍ਹ ਨਾ ਵੈਸੇ ਵੀ ਘਰ ਕੱਲਾ ਛੱਡਣ ਦਾ ਵੀ ਨੀ ਮਤਲਬ ਹੈਗਾ।
ਹਾਂਜੀ ਸਹੀ ਗੱਲ ਆ ਹਮ ਛੱਡਣਾ ਨੀ ਚਾਹੀਦਾ।
ਛੱਡਿਆ ਵੀ ਨ ਜਾਂਦਾ ਚੋਰੀਆਂ -ਚੋਰੀਆਂ। ਕੰਮ ਖ਼ਰਾਬ ਹੋਇਆ ਤੇ।
ਹਾਂਜੀ ਮਨ ਤਾਂ ਉਦਾਂ ਮੈਂ। ਮਨ ਤਾਂ ਓਦਾਂ ਬਹੁਤ ਕਰਦਾ ਵੀ ਚਲੋ ਘੁੰਮ ਆ ਹੀਈਏ ਕਿਤੇ ਪਰ ਕਿੱਥੇ ਮੌਕਾ ਹੀ ਨਹੀਂ ਮਿਲਦਾ।
ਹਾਂਜੀ ਚੋਲ ਇਹ ਮੈਰਿਜ ਕਰਾ ਕੇ। ਨ ਜਾਇਓ ਫੇਿਰ ਇਹੋ ਹੀ ਹੋ ਸਕਦਾ।
ਉਹ ਤਾਂ, ਹਜੇ ਬਹੁਤ ਦੂਰ ਆ ਹਜੇ, ਸੋਚਿਆ ਵੀ ਨਹੀਂ, ਇਹਦੇ ਬਾਰੇ ਕਦੇ।
ਹਾਂਜੀ, ਫਿਲਹਾਲ ਤੇ ਇਹੋ ਜਰੀਆ ਵਾ।
ਹਮ, ਘਰੇ ਬਸ, ਮੰਮੀ ਨਾਲ ਛੁੱਟੀਆਂ ਹੋਈਆਂ, ਘਰੇ ਮੰਮੀ ਨਾਲ ਕੰਮ- ਕੁੰਮ ਕਰਾ ਲਈਦਾ ਕੁਛ ਸਿੱਖ ਤੇ ਸੁੱਖ ਲਈ ਦਾ, ਨਵਾਂ ਬਸ ਇਹੀ ਆ।
ਹਾਂਜੀ -ਹਾਂਜੀ।
ਹਮਮ।
ਠੀਕ ਹੈ, ਹੋਰ ਸੁਣਾਓ, ਕੀ ਬਣਾਉਣਾ? ਫੇਰ, ਅੱਜ ਰਾਤ ਨੂੰ, ਉੱਥੇ।
ਰਾਤ ਨੂੰ, ਮੇਰਾ ਤਾਂ ਮੰਨਿਆ ਵੀ, ਅਸੀਂ ਮੈਨੂੰ ਤਾਂ ਇਹ ਮੈਨੂੰ ਨਾ ਚੌਲ ਬਹੁਤ ਪਸੰਦ ਆ, ਮੈਂਨੂੰ ਇਹ ਦੁਪਹਿਰੇ ਖਾਧੇ, ਮੈਂ ਰਾਤੀ ਵੀ ਨਾ, ਹੁਣ ਰਾਜਮਾਂ ਚੌਲ ਖਾ ਲਵਾਂ।
ਅੱਛਾ, ਗਰਮੀ ਹੈਗੀ ਨਾ, ਗਰਮੀ ਚ ਵੈਸੇ ਵੀ ਰੋਟੀ ਰੋਟੀ ਨਹੀਂ ਖਾਧੀ ਹੁੰਦੀ ਹੈ, ਚਾਵਲ ਵਗੈਰਾ, ਇਹੋ ਜਿਹੀ ਚੀਜ਼ਾਂ, ਬਸ ਖਾਧੀਆਂ ਜਾਂਦੀਆਂ।
ਹਾਂਜੀ, ਇਹ ਤਾਂ ਹੈ।
ਹਾਂਜੀ, ਗਰਮੀ ਤੇ ਕੰਮ ਹੀ, ਇਹੋ ਹੈਗਾ ਵਾ।
ਵਧੀਆ ਲੱਗਾ, ਤੁਹਾਡੇ ਨਾਲ ਗੱਲ ਕਰਕੇ।
ਠੀਕ ਹੈ।